ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ।
ਬਸ ਵਧੀਆ। ਜੀ ਤੁਸੀਂ ਸੁਣਾਓ ਆਪਾਂ।
ਬਸ ਵਧੀਆ- ਵਧੀਆ
ਹੋਰ ਕੀ ਚੱਲ ਰਿਹਾ।
ਬਸ ਕੁਛ ਨੀ ਇਹੀ ਦੇਖ ਕੇ ਅੱਜ ਕੱਲ ਟੈਕਨੋਲੋਜੀ ਕਿਤਨੀ ਵੱਧ ਚੁੱਕੀ ਹੈ।
ਹਾਂਜੀ- ਹਾਂਜੀ- ਹਾਂਜੀ ਉਹ ਤੇ ਹੈਗਾ।
ਬਿਲਕੁਲ ਜੀ ਬਿਲਕੁਲ ਜਿਵੇਂ ਦੇਖੋ ਨਾ ਹਾਂਜੀ। ਜਿਵੇਂ ਦੇਖੋ ਨਾ ਪਹਿਲਾਂ ਇਥ ਮਸ਼ੀਨ ਕੱਪੜਿਆਂ ਦੀ ਹੈਗੀ ਸੀ ਹੁਣ ਭਾਂਡਿਆਂ ਵਾਲੀ ਵੀ ਆ ਚੁੱਕੀ ਐ।
ਹਾਂਜੀ- ਹਾਂਜੀ- ਹਾਂਜੀ।
ਹਾਂਜੀ ਹੁਣ ਅਸੀਂ ਦੇਖਲਓ ਹੁਣ ਏ ਆਈ ਕਿਤੇ ਆ ਚੁੱਕੇ ਆ ਅਲੈਕਸਾ ਵਗੈਰਾ ਆ ਚੁੱਕੀਆਂ ਆ।
ਹ ਹਾਂਜੀ।
ਹਾਂਜੀ ਅਲੈਕਸਾ ਦੇਖੋ ਨਾ ਕਿਤਨੀ ਅੱਛੀ ਹੈਗੀ ਹੈ।
ਹਾਂਜੀ ਨਹੀਂ ਮੈਂ ਵੇਖਿਆ ਮੈਂ ਕੱਲ ਪਰਸੋਂ ਇੱਕ ਵੀਡੀਓ ਵੇਖੀ ਸੀ ਮੇਰੇ ਇੱਧਰੋਂ ਫੈਮਿਲੀ ਦੇ ਫੋਨ ਆਇਆ ਕਿ ਜਿੱਦਾਂ ਤੁਸੀਂ ਕਿਹਾ ਨਾ ਭਾਂਡੇ ਰੱਖਣ ਵਾਲੀ ਮਸ਼ੀਨ ਔਰ ਆਟੋਮੈਟਿਕ ਧੁੱਪ ਜਾਣਗੇ। ਹੁਣ ਇਹਦੇ ਵਿੱਚ ਇੱਕ ਹੋਰ ਟੈਕਨੋਲੋਜੀ ਆ ਗਈ ਹੈ ਕਿ ਜਿਹੜੇ ਆਪਾਂ ਅਹ ਰਸੋਈ ਦੇ ਵਿੱਚ ਸਮਾਨ ਲਾਉਂਣੇ ਨਾ ਸਾਰਾ ਉਹਦੇ ਵਾਸਤੇ ਹਰ ਚੀਜ਼ ਕਰਦੇ ਆ। ਉਹਦੇ ਵਾਸਤੇ ਇੱਕ ਬੋਕਸ ਜਾਂ ਮਸ਼ੀਨ ਹੀ ਆਈ ਹੈ ਕਿ ਤੁਹਾਡੇ ਕਿਚਨ ਦਾ ਸਾਰਾ ਰਸੋਈ ਦਾ ਸਮਾਨ ਉਹਦੇ ਵਿੱਚ ਹੀ ਪੈਜੂਗਾ ਤੇ ਪੈਕ ਕਰਦੋਗਾ ਕੇ ਕਿ ਘੱਟਾ ਮਿੱਟੀ ਵੀ ਨੀ ਪਊਗਾ ਤੇ ਅੰਦਰ ਸਾਫ਼ ਸੁਥਰਾ ਵੀ ਰਹੇਗਾ।
ਵਧੀਆ ਜੀ ਵਧੀਆ ਫਿਰ ਨਵੀਂ ਮਸ਼ੀਨ ਆਈ ਜ ਸੁਣਿਆ ਨੀ ਹੈ ਜਿਹਦੇ ਬਾਰੇ ਮੈਂ ਪਹਿਲੀ ਵਾਰ ਸੁਣ ਰਹੀ ਹਾਂ।
ਮੈਂ ਕੱਲ ਹੀ ਵੇਖੀ ੜੀ ਇੱਕ ਇੰਸਟਾਗ੍ਰਾਮ ਤੇ ਵੀਡੀਓ ਵੇਖੀ ਸੀ ਉਹਦੇ ਵੀ ਦਿਖਾਉਂਦੇ ਉਹਦੇ 'ਚ ਕੀ ਹੈ ਕਿ ਉਹ ਥੋੜਾ ਜਿਹਾ ਪਾਣੀ ਵੀ ਉਹਦੇ ਵਿੱਚ ਰਹਿੰਦਾ ਵਾ ਕਿ ਪਾਣੀ ਉਹਦੇ ਵਿੱਚ ਹਲਕੀ- ਹਲਕੀ ਜਿੱਦਾਂ ਸ਼ਾਵਰ ਨੀ ਜਾਂ ਆਪਣਾ ਫੁਹਾਰਾ ਨੀ ਚੱਲਦਾ ਉਸ ਟਾਈਮ ਤੇ ਉਹਦੇ ਹਾਂ ਉਹ ਵੀ ਪਾਣੀ ਪਿਆ ਰਹਿੰਦਾ ਕਿ ਨਾ ਕੋਈ ਡਸਟ ਹੋਊਗਾ ਨਾ ਗੰਦਗੀ ਹੋਊਗੀ ਕਿ ਫਰੈਸ਼ ਰਹੋਗੀ ਚੀਜ਼ ਉਹੀ ਚੀਜ਼ ਦੀ ਵੀ ਹਰ ਚੀਜ਼ ਦੀ ਵੱਡੀ ਟਕ ਹਰ ਚੀਜ਼ ਦੀ ਵੱਡੀ ਟੈਕਨੋਲੋਜੀ ਵਧ ਜਾਂਦੀ ਹੁਣ ਤੁਸੀਂ ਏ ਆਈ ਦੀ ਗੱਲ ਕਰਦੇੇ ਜੇ ਏ ਆਈ ਦੀ ਤੇ ਇੰਨਾ ਆ ਕਿ ਆਪਾਂ ਜਿਹੜਾ ਕੰਮ ਜਿਹੜਾ ਕਹਿੰਦੇ ਨਾ ਕਿ ਮੈਂ ਹੁਣ ਤੁਹਾਨੂੰ ਬੁਰਾ ਨਾ ਲੱਗੇ ਉਹ ਗੱਲ ਦਾ ਕਿ ਕਹਿੰਦੇ ਨੇ ਕਿ ਜਿਹੜਾ ਸਾਡਾ ਕੋਈ ਕਰੀਬੀ ਹੁੰਦਾ ਵਾ ਜਿਹੜਾ ਚੱਲ ਜਾਂਦਾ ਵਾ ਜਾਂ ਸਾਡੀਆਂ ਕਦੀ ਕਿਸੇ ਨਾਲ ਫੋਟੋਆਂ ਨੀ ਹੁੰਦੀਆਂ ਨਾਲ ਕਿਸੇ ਦੀਆਂ ਤੇ ਆਪਾਂ ਉਹ ਚੀਜ਼ ਕਰ ਸਕਦੇ ਦੇ ਹ ਜਾਂ ਕਿਸੇ ਨੂੰ ਵੀ ਕੁਛ ਵੀ ਕਰ ਸਕਦੇ ਹ ਹੁਣ ਤੁਸੀਂ ਹਣ ਵੇਲੋ ਹੁਣ ਇੱਕੋ ਪਰਸੋਂ ਦੇ ਦਿਨ ਫਿਲਮ ਲੱਗੀ ਆ ਕੈਰੀ ਓਨ ਜੱਟਾ ਪੰਜਾਬੀ ਤੁਸੀਂ ਵੇਖੀ ਹੋ ਗਈ ਕਿ ਨਹੀਂ ਵੇਖੀ ਹੱਲੇ
ਉਹ ਅਜੇ ਨ ਵ ਦੇਖੀਏ ਏਧਰ ਵੀ ਉਹ ਵੇਖੀਏ ਮਤਲਬ ਐਡਵਰਟਾਈਜ਼ ਵਗੈਰਾ ਦੇਖੀ ਹੈ।
ਹਾਂਜੀ ਤੁਸੀਂ ਇੱਕ ਵਾਰੀ ਜਾ ਕੇ ਆਪਣੀ ਫੈਮਲੀ ਲਈ ਨੇ ਜਾ ਕੇ ਵੇਖ ਕੇ ਆਓ ਕਿ ਭੱਲਾ ਸਾਹਿਬ ਨੂੰ ਕਿੱਦਾਂ ਉਹਨਾਂ ਨੇ ਏ ਆਈ ਟੈਕਨੋਲੋਜੀ ਦੇ ਵਿੱਚ ਉਹਨਾਂ ਨੂੰ ਵਾਪਸ ਚਲੇ ਗਿਆ। ਤੇ ਇੱਦਾਂ ਲੱਗਦਾ ਕਿ ਉਹ ਕਿ ਓਰੀਜਨਲ ਇਹ ਪੂਰਾ ਹੈ ਕਿ ਏਦਾਂ ਕਿ ਹਲੇ ਵੀ ਜੀਵਿਤ ਉਹ ਇਹ ਹਾਂਜੀ ਇਹ ਵਰਲਡ ਪੂਰੀ ਦੁਨੀਆਂ ਦੇ ਵਿੱਚ ਪਹਿਲੀ ਇਹੋ ਜਿਹੀ ਫਿਲਮ ਬਣੀ ਆ ਤੇ ਕਿਹੇ ਗੁਜ਼ਰ ਚੁੱਕੇ ਹੋਏ ਇਨਸਾਨ ਨੂੰ ਵਾਪਿਸ ਰਐਲਿਟੀ ਦੇ ਵਿੱਚ ਲੈ ਕੇ ਆਏ ਆ ਤੇ ਏਦਾਂ ਉਹਨੂੰ ਉਹਨਾਂ ਨੂੰ ਅਹ ਅੱਗੇ ਕੀਤਾ ਹੈ ਨਾ ਉਹਨਾਂ ਨੇ ਪੇਸ਼ ਕੀਤਾ ਵਾ ਕਿ ਉਹ ਬੰਦਾ ਗਿਆ ਹੀ ਨਹੀਂ ਕਿਤੇ ਹਲੇ ਵੀ ਹੈਗਾ।
ਅੱਛਾ ਜੀ।
ਹਾਂਜੀ। ਇਹ ਚੀਜ਼ਾਂ ਦੀ ਟੈਕਨੋਲਜੀ ਟੈਕਨੋਲੋਜੀਆਂ ਤੋਂ ਅੱਜ ਕੱਲ੍ਹ ਤੇ ਇੰਨੀਆਂ ਵੱਧ ਗਈ ਹੋਈਆਂ ਤੁਹਾਨੂੰ ਕੀ ਦੱਸੀ ਹੁਣ। ਹਰ ਚੀਜ਼ ਹੁਣ। ਕੋਈ ਹੁਣ ਦੀ ਗੱਡੀ ਦੀ ਗੱਲ ਕਰ ਲੋ ਜਾਂ ਕੁਛ ਕਰ ਲਓ ਹੁਣ ਤੇ ਕਿੰਨੀਆਂ ਕੁੱਛ ਹੁੰਦਾ ਪਾਣੀ ਤੇ ਤੁਰਨਾ ਪਈਆਂ ਗੱਡੀਆਂ ਹੁੰ।
ਹਾਂਜੀ, ਹਾਂਜੀ। ਬਿਲਕੁਲ ਸਹੀ ਕਹਿ ਰਹੇ ਤੁਸੀਂ।
ਹਾਂ ਤੇ ਆਂ ਵਿੱਚੋਂ ਨਾ ਹੁਣ ਤੁਸੀਂ ਇਹ ਗੱਲ ਵਹਿੰਦੇ ਵ ਤੇ ਮੈਂ ਨਾ ਹਫ਼ਤਾ ਹੋ ਗਿਆ ਕਹ ਨਾ ਚਾਈਨਾ ਤੋਂ ਨਾ ਇੱਕ ਵੇਖਿਆ ਸੀ ਇੱਕ ਵੀਡੀਓ ਆਈ ਉਹਨਾਂ ਨੇ ਇੱਕ ਗੱਡੀ ਤਿਆਰ ਕੀਤੀ ਆ।
ਤੇ ਗੱਡੀ ਜਿੱਦਾਂ ਨੋਰਮਲ ਤਾਰ ਪਈ ਉਹਦੇ ਲਾ ਗਏ ਤੇ ਇੱਕ ਮੁੰਡਾ ਲਾਗੇ ਖਲੋ ਤਾਂ ਉਹਨੇ ਨਾ ਉਹਦੇ ਸੈਂਸਰ ਲੱਗੇ ਹੁੰਦੇ ਉਹਦੇ ਵਿੱਚਾਰੇ ਉਹਨਾਂ ਦੇ ਚੀਜਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਕੋਈ ਚੀਜ਼ ਦੀ ਲੋੜ ਨੀ ਪੈਂਦੀ ਉਹਨਾਂ ਨੂੰ ਤੇ ਕੀ ਬੰਦਾ ਉੱਤਰਦਾ ਵਾ ਇੱਕ ਨਾ ਉੱਤਰਦਾ ਵਾ ਤੇ ਆਪੇ ਉਹਨੂੰ ਹੱਥ ਕਰ ਦਿੰਦਾ ਤੇ ਆਪੇ ਗੱਡੀ ਪਾਰਕ ਹੋ ਜਾਂਦੀ ਹੈ ਠੀਕ ਆ ਉਹ ਤੋਂ ਬਾਅਦ ਜਿਹੜੀ ਇੱਕ ਨਵੀਂ ਗੱਡੀ ਕੱਢੀ ਉਹ ਨੇ ਸੀ ਸੈਂਸਰ ਹੱਥ ਲਾਉਦਾ ਵਾ ਤੇ ਸੈਂਸਰ ਦੇ ਹੱਥ ਨਾ ਉਹ ਗੱਡੀ ਪੂਰੀ ਖੋਲ ਕੇ ਹੋਲੀ ਦੀ ਬਾਹਰ ਦੀ ਇੱਕ ਇੰਗਲਿਸ਼ ਵੇਖੀ। ਹੋ। ਗਗੀ। ਨ। ਕਿ। ਉਹ। ਟਰਮੀਨ। ਮਸ਼ੀਨਾਂ। ਉਤੇ। ਫਿਲਮਾਂ। ਬਣੀਆਂ। ਸੀ। ਇੱਕ। ਬੰਦਾ। ਬਣ। ਗਿਆ। ਉਹਦਾ। ਬੰਦਾ। ਬਣਨ। ਤੋਂ। ਬਾਅਦ। ਜਹਾਜ਼। ਬਣ। ਗਿਆ। ਵਾ। ਤੇ। ਉਹ। ਉੱਡਣ। ਵੀ। ਲੱ। ਪਿਆ। ਤੇ। ਇੱਕ। ਹੋਰ। ਚ। ਆਹ। ਇਹੋ। ਜ। ਚਿਜ਼। ਹੈ। ਇੱਕ। ਹੋਰ। ਚੀਜ਼। ਹੈ। ਕਿ। ਇੱਕ। ਨਾ। ਕੁੜੀ। ਨੇ। ਨਾ। ਆਪਣੀ। ਮੋਲ। ਦੇ। ਵਿੱਚ। ਨਾ। ਕਾਰ। ਲਾਈ। ਸੀ। ਤੈਨੂੰ ਕਾਰ ਨਾ ਲੱਭੇ ਕਿਉਂਕਿ ਕਾਰਾਂ ਇੰਨੀਆਂ ਲੱਗੀਆਂ ਹਜ਼ਾਰਾਂ ਦੀ ਗਿਣਤੀ 'ਚ ਲੱਗੀਆਂਸੀਂ ਤੈਨੂੰ ਲੱਭਣੀ ਦੇ ਸੀ। ਹਾਰ। ਕੇ। ਉਹਨੇ। ਕੀ। ਕੀਤਾ। ਉਹਨਾਂ। ਦੀ। ਨਾ। ਇੱਕ। ਆਵਾਜ਼। ਆਵਾਜ਼। ਰਿਡ। ਕੀਤੀ। ਸੀ। ਉਹਦੇ। ਵਿੱਚ। ਕਿ। ਉਹਨੂੰ। ਆਵਾਜਿਆ। ਮਾਰੇ। ਗੱਡੀਆਂ। ਅਤੇ। ਗੱਡੀ। ਵੀ। ਵੇਖੋ। ਅਤੇ। ਗੱਡੀ। ਉੱਤਰੋਂ। ਉਹਨੂੰ। ਆਪਣੀ। ਇੰਡੀਕੇਟਰ। ਦੀ। ਜਿਹੜੀ। ਆਵਾਜ਼ਾਂ। ਹੁੰਦੀਆਂ। ਨਾ। ਉਹਦੇ। ਵਿੱਚ। ਤੇ। ਉਹ। ਉਹਨਾ। ਨੂੰ। ਆਵਾਜਾਂ। ਮਾਰਦੀਆਂ। ਏ। ਕੀ। ਕਰਦੇ। ਉਹਦੀ। ਗੱਡੀ। ਦੀ। ਵਵਾਸ। ਸਉਂਦੇ। ਸੌਦੇ। ਉਹਖੋ। ਗਈ। ਹੈਏ। ਜਦੋਂ। ਥੋੜ੍ਹੀ। ਜਾਣੀ। ਵੀ। ਤੀਹ। ਕਦਮ। ਰਹਿ। ਗ। ਹੋਣਗੇ। ਤੇ। ਫਿਰੰਨੇ। ਦੂਰੋਂ। ਹੋਣ। ਆਪਣੀਾ। ਥੱਲ। ਇੰਗਲਿ। ਲਿਖੀ। ਹੁੰਦੀ ਨਾ ਉਹਦੇ ਉੱਤੇ ਦੋ। ਚੀਜ਼। ਤੋਂ। ਪੱਲਾ। ਦਦਾ। ਫਿਰ। ਉਹਨੂੰ। ਕਹਿੰਦਾ। ਹਾਂ। ਵੀ। ਮੈਂ। ਬੜਾ। ਥਾ। ਗਈ। ਆ। ਆ। ਗ। ਹੁਣ। ਹੁਣ। ਤੂੰ। ਮੇਰੇ। ਕੋਲ। ਆਇਆ। ਤੇ। ਗੱਡੀ। ਉਹਦੋਂ। ਸਟਾਰਟ। ਹੋ। ਗਈ। ਉਹਦੇ। ਕੋਲ। ਆ। ਜਾਂਦੀ। ਹੈ। ਤੇ। ਦਰਵਾਜ਼ਾ। ਵੀ। ਖੋਲ੍ਹਦੀ। ਹੈ।
ਹ।
ਦਰਵਾਜ਼ਾ। ਖਲੋਗੇ। ਉਹ। ਸੀਟ। ਡਰਾਈਵਰ। ਵਾਲੀ। ਸੀਟ। ਤੇ। ਨਹੀਂ। ਪੈਂਦੀ। ਸਾਈਡ। ਵਾਲੀ। ਸੀਟ। ਤੇ। ਪੈ। ਜਾਂਦੀ। ਤੇ। ਦਰਵਾਜ਼ਾ। ਬੰ। ਕਰ। ਗੱਡੀ। ਉਹ। ਨੂੰ। ਲੈ। ਜਾਂਦੀ। ਆਟੋਮੈਟਿਕ। ਟਕਨੋਲੋਜੀ। ਵੇਖੋ। ਕੀ। ਕੁਛ। ਆ। ਗਈ। ਹੈ। ਆਥੱਲਦੇ। ਆਏ। ਆਹ। ਚੀਜ਼। ਆ। ਚਲ।
ਹਮ।
ਹੁਣ। ਤ। ਯ। ਬੱਚਿਆਂ। ਦੇ। ਉੱਤੇ। ਹੁਣ। ਤ। ਹਰ। ਚੀਜ਼। ਪ੍ਰੋਜੈਕਟ। ਮਿਲਦੇ। ਆ। ਕੁਛ। ਮਿਲਦੇ। ਆ। ਕੋਈ। ਕੀ। ਕੁਛ। ਨੀ। ਕਰੀ। ਜਾਂਦੇ। ਲੋਕੀ। ਹੁਣ। ਬੇਡੇ। ਵੱਡੇ। ਇੱਕ। ਬ। ਦੇ। ਨੇ। ਜਹਾਜ਼। ਬਣਾਇਆ। ਤੇ। ਆਪਣਾ। ਏਦਾਂ। ਬਿਹਾਰ। ਵਾਲੀ। ਸਾਈਡ। ਤੇ। ਕਿਤੇ। ਇੱਕ। ਮੁੰਡਾ। ਹੈਗਾ। ਵਾ। ਕਿ। ਗਰੀਬ। ਘਰ। ਦਾ। ਮੁੰਾ। ਪਰ। ਪੜਿਆ। ਇੰਨੀਅਰ। ਹੈਗਾ। ਸੀ। ਪੜ੍ਹਾਈ। ਵੜਾਈ। ਵਾਧ। ਕੀਤੀ। ਸੀਨੇ। ਤ। ਉਹਨੇ। ਬੈਠੇ। ਬੈਠੇ। ਇੱਕ। ਪਲੇਨ। ਬਣਾ। ਤਾ। ਫਾਈਟਰ। ਪਲੇਨ। ਬਣਾਇਆ। ਸੀ। ਯਾਨੀ। ਕਿ। ਦੋ। ਕੁ। ਤਿੰਨ। ਫੁੱਟ। ਤਿੰਨ। ਕੁ। ਫੁੱਟ। ਦਾ। ਬਣਾਇਆ। ਸੀ। ਤੇ। ਦੋ। ਬੜੀ। ਵਾਰੀ। ਉਹਨੇ। ਦੋ। ਤਿੰਨ। ਵੀ। ਟਰਾਈ। ਕੀਤੀ। ਪਰ। ਉਹਨੂੰ। ਨਾ। ਉਹ। ਚੀਜ਼। ਦੇ। ਵਿੱਚ। ਨਾ। ਉਹਦਾਨੂੰ। ਮਿਲਿਆ। ਨਹੀਂ। ਉਹਦਾ। ਕੀ। ਕਹਿੰਦੇ। ਤਰੱਕੀ। ਨਹੀਂੀ। ਮਿਲੀ। ਉਹ। ਚੀਜ਼। ਦੀ। ਕਦੀ। ਹੋ। ਸਫਲ। ਨਹੀਂੀ। ਹੋ। ਪਾਇਆ। ਉਹ। ਚੀਜ਼। ਨੂੰ। ਪਰ। ਕਰਦੇ। ਕਦੇ। ਕਹਿੰਦੇ। ਨਾ। ਕਿਸੇ। ਦੀ। ਮਿਹਨਤ। ਕੀਤੀ। ਵੀ। ਰੰਗ। ਲਾਉਂਦੀ। ਹੈ। ਉਹਨਾਂ। ਨੇ। ਕੀਤਾ। ਵਾ। ਤੇ। ਕਰਨ। ਤੋਂ। ਬਾਅਦ। ਵੇਖੋ। ਕਿ। ਉਹ। ਚੀਜ਼। ਕਾਮਯਾਬ। ਹੋ। ਗਈ। ਆ। ਤੇ। ਪਤਾ। ਨੀ। ਕਿੰਨੇ। ਕੁ। ਘੱਟੋ। ਘੱਟ। ਉਹਨੇ। ਨਾ। ਇੱਕਚਾਰਜ। ਕਰੀਏ। ਨਾ। ਤੇ। ਘੱਟੋ। ਘੱਟੋ। ਚਾਰ। ਜਾਂ। ਪੰਜ। ਘੰਟੇ। ਉਹਦੇ। ਪੂਰਾ। ਉੱਡਦਾ। ਉਹਦੇ। ਹਵਾ। ਦੇ। ਵਿੱਚ। ਉਹਦੇ। ਕੰਟਰੋਲ। ਦੇ। ਨਾਲ। ਹੀ। ਕਰਨ। ਤੇ। ਆਏ। ਤੇ। ਕਰਨ। ਹਾਂਜੀ। ਇਹੀ। ਚੀਜ਼ਾਂ। ਹੈ। ਟੈਕਨੋਲੋਜੀ। ਹੈ। ਆ। ਇੱਕ। ਦ। ਜੋ। ਉਤੋਂ। ਆਪਣਾ। ਜਿਹੜੇ। ਬੰਦੇ। ਨੇ। ਜਿਹੜੀ। ਚੀਜ਼। ਦੀ। ਪੜ੍ਹਾਈ। ਕੀਤੀ। ਹੋਵੇ। ਨਾ। ਤੇ। ਉਹ। ਚੀਜ਼। ਦਾ। ਦਿਮਾਗ। ਲਾਵੇ। ਨਾ। ਅੱਗੋਂ। ਐਕਸਟਰਾ। ਤੇ। ਕੋਈ। ਹੋਰ। ਵੱਧ। ਕੇ। ਵਧਾਵਾਮ ਤੇ। ਬੜਾ। ਕੁਛ। ਕਰ। ਸਕਦਾ। ਉਹ।
ਬਿਲਕੁਲ। ਜੀ। ਬਿਲਕੁਲ। ਹੁਣ। ਵੇਖੋ। ਨਾ। ਪਹਿਲਾਂ। ਲੋਕੀ। ਬੈਂਕਾਂ। ਚ। ਕਿਵੇਂ। ਲੈਣਾ। ਲਾਦੇ। ਹੈਗੇ। ਸੀ। ਆ। ਬੈਂਕ। ਪੈਸੇ। ਜਮਾ। ਕਰਾਉਣਾ। ਜੀ। ਲੈਣ। ਲਾਓ। ਪੈਸੇ। ਲੈਣੇ। ਜੀ। ਲੈਣ। ਲਾਓ। ਹੁਣ। ਤੇ। ਚਲ। ਗੂਗਲ। ਪੇ। ਫੋਨ। ਪੇ। ਚੱਲ। ਪੇ। ਜੋ। ਮਰਜੀੀ। ਕਿੱਥੇ। ਮਰਜ਼ੀ। ਜਾਓ। ਤੇ। ਪੈਸਾ। ਕਹੋ। ਹਾਂਜੀ। ਪੈਸਾ। ਨੀ। ਹੈ। ਮੰਮਾ। ਪੈਸਾ। ਪਾ। ਦੋ।
ਹੁਣ। ਤਾਂ। ਤੁਹਾਨੂੰ। ਇੱਕ। ਹੋਰ। ਤੁਹਾਨੂੰ। ਸ਼ਾਇਦ। ਆਹ। ਚੀਜ਼। ਦੀ। ਟੈਕਨੋਲੋਜੀ। ਭਾਵੇਂ। ਨਾ। ਹੀ। ਤੁਹਾਨੂੰ। ਪਤਾ। ਹੋਵੇ। ਕੀ। ਬਿਨਾਂ। ਏਟੀਐਮ। ਕਾਰਡ। ਤੋਂ। ਵੀ। ਪੈਸੇ। ਬਾਹਰ। ਨਿਕਲ। ਜਾਂਦੇ। ਏਟੀਐਮ। ਮਸ਼ੀਨ। ਚੋਂ।
ਾਂਜੀ।
ਤੁਹਾਡੇ। ਕੋਲ। ਕੋ। ਏਟੀਐਮ। ਨਹੀਂਗਾ। ਅਜੇ। ਤੁਸੀਂ। ਘਰ। ਭੁੱਲ। ਗਏ। ਜੇ। ਤੇ। ਤੁਸੀਂ। ਬਿਨਾਂ। ਏਟੀਐਮ। ਯੂਜ। ਕੀਤੇ। ਉਹਨੂੰ। ਆਪਣੇ। ਕੋਲ। ਕਰ। ਸਕਦੇ। ਹੋ। ਤੁਸੀਂ। ਉਹ। ਵੀ। ਇੱਕ। ਮੋਬਾਇਲ। ਦੇ। ਵਿੱਚ। ਸਿਸਟਮ। ਹੁੰਦਾ। ਹੈ। ਇੱਕ। ਐਪ। ਹੁੰਦੀ। ਆ। ਉਹਦੇ। ਵਿੱਚ। ਆਪਣੇ। ਏ। ਟੀਐਮ। ਦਾ। ਨੰਬਰ। ਸਮਭ। ਲੋ। ਤੁਸੀਂ। ਹੁਣ। ਘਰ। ਪਹੁੰਚ। ਗਏ। ਜੇ। ਠੀਕ ਆ ਹੁਣ ਘਰ ਤੁਸੀਂ ਤੁਹਾਡੇ ਕੋਲ ਜਾਣਾ ਹੈਗਾ ਨੀ ਬੜਾ ਦੂਰ ਹੈਗਾ ਵਾ ਤੁਹਾਨੂੰ ਟਾਈਮ ਲੱਗਣਾ ਵਾ ਪਰ ਉਹ ਤੁਹਾਡੇ ਕੋਲ ਚੀਜ਼ ਕਰਨ ਨੂੰ ਤੁਹਾਡੇ ਵਾਸਤੇ ਟਾਈਮ ਨੀ ਫੇਰ ਤੁਸੀਂ ਕੀ ਕਰਨਾ ਇੱਕ ਬੰਦਾ ਫੋਨ ਕਰਨਾ ਕਾਰ। ਤੇ ਘਰ ਜਾ ਕੇ ਕਿਹੜ ਵੀ ਜੀ ਹੋਉਗਾ ਜੜਾ ਹਸਬੈਂਡ ਹੋਗਏ ਤੁਹਾਡ ਬ੍ਰਦਰ ਹੋਗਾ ਤੁਹਾਡੀ ਸਿਸਟਰ ਕੋਈ ਵੀ ਹੋ ਗਿਆ। ਉਹ ਨੂੰ ਕਹਿੰ ਏਟੀਮ ਦਾ ਨੰਬਰ ਮੈਨੂੰ ਦੱਸ ਦੋ ਠੀਕ ਹੈ, ਉਹ ਐਪ ਦੇ ਵਿੱਚ ਤੁਸੀਂ ਏਟੀਐਮ ਦਾ ਨੰਬਰ ਭਰਨਾ ਵਾ ਉਹਨੇ ਤੁਹਾਨੂੰ ਇੱਕ ਕੋਡ ਦੇ ਦੇਣਾ। ਇੱਕ ਕੋਡ ਦਓਗੇ ਉਹਦੇ ਵਿੱਚ ਏਟੀਐਮ ਦੇ ਵਿੱਚ ਉਹ ਕੋਡ ਭਰ ਦੋ ਤੇ ਤੁਸੀਂ ਆਪਣੇ ਪੈਸੇ ਕਢਾਾਲਓ ਭਾਵੇ ਪੈਸੇ ਜਮਾ ਕਰਦੋ।
ਜੀ ਹਾਂ ਤੇ ਮੈਂ ਪਹਿਲੀ ਵਾਰ ਸੁਣ ਰਹੀ ਹਾਂ ਕਿਦਾਂ। ਮੈਨੂੰ ਏਹੀ ਇਤਨੀ ਟੈਕਨੋਲੋਜੀ ਪਹੁੰਚ ਚੁੱਕੀ ਇਤਨੀ ਅੱਗੇ।
ਹੁਣ ਅੱਗ ਹੁਣ ਤੁਸੀਂ ਆਹ ਟੈਕਨੋਲੋਜੀ ਗੱਲ ਕਰਦੇ ਇੱਕ ਹੋਰ ਇਹੋ ਜਿਹੀ ਟੈਕਨੋਲੋਜੀ ਹੈਗੀ ਤੁਹਾਡੇ ਆਧਾਰ। ਕਾਰਡ। ਦੇ। ਜਿਹੜੇ। ਚਾਰ। ਆਧਾਰ। ਕਾਰਡ। ਦੇ। ਕਹਿੰਦੇ। ਆ। ਵਾਂ। ਤੁਹਾਡਾ। ਏ। ਟੀਐੱਮ। ਦੇ। ਜਿਹੜੇ। ਚਾਰ। ਨੰਬਰ। ਹੁੰਦੇ। ਨਾ। ਆਖਰੀ। ਦੇ।
ਹਾਂਜੀ। ਹਾਂਜੀ।
ਅਗਰ ਸਮਝ ਲਓ ਕਿ ਅਗਰ ਮੈਂ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਲੈਣੇ ਜੇ ਤੁਹਾਡੇ ਕੋਲ ਹੁਣ ਸਮਝ ਲਓ ਤੁਹਾਡੇ ਗੂਗਲ ਪੇ ਦੀ ਜਾਂ ਇਹ ਚੀਜ਼ਾਂ ਦੀ ਲਿਮਟ ਖਤਮ ਹੋ ਗਈ ਆ। ਤੇ ਤੁਸੀਂ ਮੈਨੂੰ ਪੈਸੇ ਨਹੀਂ ਭੇਜ ਪਾ ਰਹੇ ਜੀ ਤੇ ਮੈਨੂੰ ਉਹ ਚੀਜ਼ ਅਰਜੈਂਟ ਚਾਹੀਦੀ ਹੈ। ਤੇ ਉਹਦੇ ਵਿੱਚ ਵੀ ਇੱਕ ਐਪ ਆੁੰਦੀ ਹੈ ਬੈਂਕ ਦੇ ਥਰ ਜਿਹੜੇ ਬੈਂਕ ਵਾਲੇ ਘੱਟ ਦੱਸਦੇ ਆ। ਕੀ ਤੁਹਾਡੇ ਆਧਾਰ ਏਟੀਐਮ ਕਾਰਡ ਦੇ ਚਾਰ ਨੰਬਰ ਦੇ ਉਹ ਐਪ ਦੇ ਵਿੱਚ ਭਰ ਤੇ ਜਿੰਨੀ ਮੈਨੂੰ ਪੈਸਾ ਦੀ ਲੋੜ ਹੈਗੀ ਹੈ। ਤੇ ਓਨੇ ਪੈਸੇ ਮੈਂ ਤੁਹਾਡੇ ਬੈਂਕ ਦੇ ਵਿੱਚੋਂ ਵੀ ਕਟਾ ਸਕਦਾ। ਹੁਣ ਇਹੋ ਜਹੀ ਵੀ ਟੈਕਨੋਲੋਜੀ ਹੈਗੀ ਹੈ ਜੀ।
ਤੇ ਏ ਬਹੁਤ ਅੱਗੇ ਵੱਧ ਚੁੱਕੀ ਹੈ।
ਬਹੁਤ ਵਾਦ ਚੂਕੀ ਸੀ ਤੁਹਾਨੂੰ ਸਿਰ ਮੈਸੇਜ ਆਉਣਾ ਵਾ ਕਿ ਤੁਹਾਡੇ ਪੈਸੇ ਕੱਟੇ ਕਟੇ ਗਏ ਇੰਨੇ ਤੇ ਉਹ ਪੈਸੇ ਮੇਰੇ ਕੋਲ ਪਹੁੰਚ ਜਾਣੇ ਆ ਕੁਛ ਕਰਨ ਦੀ ਲੋੜ ਨਹੀਂ ਹੈਗੀ ਹਰ ਚੀਜ਼ ਨੀ ਹੈ। ਹੁਣ ਹਰ ਚੀਜ਼ ਇੰਨੀ ਆਸਾਨ ਹੋ ਗਈ, ਹੁਣ ਤੁਸੀਂ ਘਰ ਬੈਠੇ ਹਰ ਚੀਜ਼ ਮੰਗਵਾ ਸਕਦੇ ਪਹਿਲਾਂ ਤੇ ਬੜਾ ਹੁੰਦਾ ਸੀ। ਕੋਈ ਸਬਜ਼ੀ ਮੰਗਵਾ ਲਓ ਘਰ ਤੁਸੀਂ ਇਹ ਚਾਹੁੰਦੇ ਕਿ ਤੁਸੀਂ ਘਰ ਦਾ ਰਾਸ਼ਨ ਓਨਲਾਈਨ ਮੰਗ ਲਓ ਤੁਸੀਂ ਘਰ ਮੰਗਾਲਓ ਦਹ ਮਿੰਟ ਚ ਤੁਹਾਡੇ ਘਰ ਪੈਕ ਹੋ ਕੇ ਆ ਯਾਨਾ। ਨਾ ਕਿਤੇ ਜਾਣ ਦੀ ਲੋੜ ਨਾ ਕੁਛ ਕਰਨ ਦੀ ਲੋੜ ਹਰ ਇੱਕ ਚੀਜ਼ ਆਹ ਹੁਣ ਮਿੰਟਾਂ, ਮਿੰਟਾਂ ਸਕੈਂਟਾਂ, ਸਕੈਂਟਾਂ ਦੀ ਗੱਲ ਹੋ ਗਈ ਹੈ। ਬਸ ਹਰ ਚੀਜ਼ ਬਸ ਇਹ ਹੈ ਟੈਕਨੋਲੋਜੀ ਦੇ ਨਾਲ- ਨਾਲ ਨਾ ਇੱਕ ਉਹ ਕਹਿੰਦੇ ਨਾ ਕਿ ਇੱਕ ਮੁਕਾਬਲਾ ਕਹਿੰਦੇ ਕੰਪਟੀਸ਼ਨ ਹੋ ਗਿਆ ਉਹ ਵੱਧ ਗਿਆ। ਕਿ ਬਸ ਮੈਂ ਪਹਿਲਾਂ ਭੇਜਦਾ ਮੈਂ ਪਹਿਲਾਂ ਕਰ ਲਾ ਮੈਂ ਪਹਿਲਾਂ ਕਰ ਲਾ ਬਸ ਆਹ ਚੀਜ਼ਾਂ ਰਹਿ ਗਈਆਂ ਬਸ ਹੋਰ ਕੁਛ ਨੀ
ਪਰ ਗੱਲ ਹੈ, ਇਹਦੇ ਚ ਨਾ ਧੋਖਾਧੜੀ ਵੀ ਬਹੁਤ ਹੁੰਦੀ ਹੈਗੀ ਹੈ।
ਨਹੀਂ ਧੋਖਾਧੜੀ ਹੁੰਦੀ ਹੈ, ਪਰ ਉਹ ਚੀਜ਼ ਦੀ ਇੱਕ ਗੱਲ ਹੈਗੀ ਹੈ, ਜਿਹੜੀ ਧੋਖਾ ਕੜੀ ਨਾ ਉਹ ਵੀ ਬੰਦੇ ਨੂੰ ਆਪ ਚਾਹੀਦੀ ਹੈ। ਹੁਣ ਧੋਖਾਧੜੀ ਦੀ ਗੱਲ ਕਰ ਹੁਣ ਮੈਂ ਤੁਹਾਨੂੰ ਇੱਕ ਗੱਲ ਹੁਣ ਆਪਾਂ ਕਿਸ ਨੂੰ ਇਹ ਚੀਜ਼ ਗੱਲ ਨੀ ਕਰ ਦੱਸਦੇ ਉਹ ਚੀਜ਼ ਹੁੰਦਾ ਨੀ ਹੈ। ਪਰ ਬੜੀਆਂ ਇਹੋ ਜਹੀ ਚੀਜ਼ਾਂ ਹੁੰਦੀਆਂ ਕਿ ਜਿੱਦਾਂ ਕਿ ਓ ਟੀ ਪੀ ਹੋ ਗਿਆ ਜਾਂ ਕਿਸੇ ਦਾ ਕੋਈ ਲਿੰਕ ਆ ਗਿਆ ਜਾਂ ਕਿਸੇ ਦਾ ਕੋਈ ਮੈ ਆ ਗਿਆ, ਉਹ ਚੀਜ਼ਾਂ ਨੂੰ ਖੋਲੋ ਹੀ ਨਾ ਪਰ ਕਿਸੇ ਟਾਈਮ ਤੇ ਤੁਹਾਨੂੰ ਇੱਕ ਚੀਜ਼ ਨੋਟਿਸ ਕੀਤੀ ਨੀ ਤੁਸੀਂ ਸ਼ਾਇਦ ਤੁਹਾਨੂੰ ਕਿਤੇ ਕੋਈ ਹੋਰ ਬੈਂਕ ਦਾ ਵੀ ਮੈਸੇਜ ਆਉਂਦਾ ਹੋਊਗਾ ਟੈਕਸ ਦੇ ਵਿੱਚ ਕਿ ਤੁਹਾਡੇ ਅਕਾਊਟ ਦੇ ਵਿੱਚ ਤੁਹਾਡਾ ਅਕਾਊਂਟ ਹੈਗਾ, ਉਹਦੇ ਵਿੱਚੰਨੇ ਪੈਸੇ ਜਮਾ ਹੋ ਗਏ ਹੈ। ਇਹ ਹੋ ਗਏ ਆ ਇਹ ਵੀ ਬੜੇ ਜਾਣੇ ਘੁੰਮਦਾ ਕਿ ਪੈਸੇ ਆਉਂਦੇ ਪਰ ਸਾਡਾ। ਹਾਂ ਪਰ ਉਹ ਸਾਡੇ ਬੈਂਕ ਦੇ ਵਿੱਚ ਖਾਤਾ ਹੁੰਦਾ ਨੀ ਆ। ਪਰ ਕਈ ਕੀ ਕਹਿੰਦੇ ਆ ਕਈ ਕਹਿੰਦੇ ਨਾ ਕਈ। ਉਹ ਉਹਦੇ ਵਿੱਚ ਬੇਵਕੂਫ ਇਹੋ ਜਿਹੇ ਇਨਸਾਨ ਹੁੰਦੇ ਉਹ ਲਿੰਕ ਆਏ ਉਹ ਪੈਸੇ ਦਹਿੰਦੇ ਆ ਖਾਲੀ। ਯਾਰ ਪੈਸੇ ਆਏਡੇ ਅਕਾਊਟ ਦੇ ਵਿੱਚੋਂ ਫਿਰ ਉਹ ਜਹੜ ਲਿੰਕ ਥੱਲੇਇ ਹੁੰਦਾ ਨਾ ਉਹ ਲਿੰਕ ਨੂੰ ਕਿੱ ਕਰ ਲੈਂਦੇ। ਜਿੱਦਾਂ ਓਪ ਹੁੰਦੀ ਉਹਨਾਂ ਖਾਤੇ 'ਚ ਪੈਸੇ ਚਲ ਜਾਂਦੇ ਬਾਅਦ ਚ
ਸਾਡੇ ਗੁਆਂਢੀ ਹੈਗੇ ਸੀ, ਸਾਡੇ ਗੁਆਂਢੀ ਦੀ ਗੌਰਰਮੈਂਟ ਪ੍ਰਾਈਵੇਟ ਜੋਬ ਹੈਗੀ ਸੀ ਮਤਲਬ ਗੌਰਰਮੈਂਟ ਜੋਬ ਸੀ ਉਹ ਨਾ ਉਹ ਸੀ ਰਿਟਾਇਰਡ ਫੌਜੀ ਮਤਲਬ ਸੈਲਰੀ ਅੱਛੀ ਅੱਛੀ ਆਉਂਦੀਆਂ ਨੇ ਉਹਨਾਂ ਨੇ ਉਹਨੂੰ ਸਮਝ ਨੀ ਆਇਆ ਕੀ ਨੀ ਆਇਆ ਉਹਨੇ ਕੋਈ ਲਿੰਕ ਐਡ ਇੰ ਕੁਛ ਕੀਤਾ ਉਹਨੇ ਪੰਜਾਹ ਹਜ਼ਾਰ ਰੁਪਆ ਵਿੱਚੋਂ ਹੀ ਗਾਇਬ ਹੋ ਗਿਆ ਅਕਾਊਂਟ ਦੇ ਵਿੱਚੋਂ ਹੀ
ਹੁਣ ਇਹ ਗੱਲ ਆ ਇੱਕੋ ਇੱਕੋ ਵਾਰੀ ਨਹੀਂ ਹੋਣਾ ਉਹਨਾਂ ਨੇ ਤੋਂ ਬਾਅਦ ਵੀ ਅਗਰ ਉਹ ਖਾਤੇ ਦੇ ਵਿੱਚ ਪੈਸੇ ਪਾਏ ਨਾ ਤਾਂ ਵੀ ਗੈਬ ਹੋ ਜਾਣੇ ਆ
ਅੱਛਾ।
ਹੁਣ ਇਹਦਾ ਸਿਰਫ ਇੱਕ ਹੀ ਇਲਾਜ ਹੈਗਾ ਵਾ ਕਿ ਅਗਰ ਸਰ ਲੋਕੀ ਤੁਹਾਡੇ ਨਾਲ ਕੋਈ ਧੋਖਾਧੜੀ ਹੋ ਗਈ ਆ।
ਹਾਂਜੀ।
ਸਾਡੇ ਤੁਸੀਂ ਕੋਈ ਲਿੰਕ ਕਲਿੱਕ ਕਰਤਾ ਵਾ ਤੁਹਾਡੇ ਬੈਂਕ ਚੋਂ ਖਾਤੇ ਚਲੇ ਗਏ ਪੈਸੇ ਚਲੇ ਗਏ ਆ ਸਿਰਫ ਉਹਦਾ। ਕੀ ਸਮਾਧਾਨ ਹੈਗਾ ਕਿ ਤੁਸੀਂ ਆਪਣਾ ਖਾਤਾ ਬੰਦ ਕਰਦੋ। ਤੇ ਜਿਹੜਾ ਉਹਦੇ ਵਿੱਚ ਨੰਬਰ ਐਡ ਹੈਗਾ ਵਾ ਪਾਇਆ ਉਹ ਸਾਰਾ ਸਾਰਾ ਕੁਝ ਖ਼ਤਮ ਕਰ ਦੋ ਉਹ ਚੀਜ਼ ਨੂੰ। ਕਿ ਅਗਰ ਗਲਤੀ ਨਾਲ ਤੁਸੀਂ ਉਹ ਚੀਜ਼ ਨੂੰ ਇਗਨੋਰ ਕਰਦਾ ਚੱਲ ਕੋਈ ਨ ਇੱਕ ਵਾਰੀ ਕੱਟੇ ਗਏ ਦੁਬਾਰਾ ਨਹੀਂ ਹੋਊਗਾ। ਅਗਰ ਤੁਸੀਂ ਦੁਬਾਰਾ ਵੀ ਉਹ ਬੈਂਕ ਦੇ ਵਿੱਚ। ਉਹੀ ਖਾਤੇ ਦੇ ਵਿੱਚ ਪੈਸੇ ਪਾਏ ਤੇ ਤੁਸੀਂ ਉੱਥੋਂ ਪੈਸੇ ਜਮਾ ਕਰਾ ਕੇ ਬੈਂਕ ਚੋਂ ਬਾਹਰ ਨੀ ਆਉਣਾ। ਤੁਹਾਡੇ ਪੈਸੇ ਫਿਰ ਖਾਤੇ ਆਓ ਫਿਰ ਗਾਇਬ ਹੋਏ ਨੇ ਉੜੇ।
ਬਿਲਕੁਲ, ਬਿਲਕੁਲ ਮੈਂ ਫਿਰ ਬੋਲਿਆ ਮੈਂ ਕਿਹਾ ਆਂਟੀ ਤੁਸੀਂ ਪੜ੍ਹੇ ਲਿਖੇ ਹੈਗੇ ਹੋ ਸਾਰੇ ਫੈਮਿਲੀ। ਇਵੇਂ ਕਿਵੇਂ ਕਰ ਸਕਦੇ ਹੋ ਚਲੋ ਉਹ ਜਿਹਨੂੰ ਨਹੀਂ ਪੜ੍ਹੇ ਲਿਖੇ ਉਹਨਾਂ ਨੂੰ ਹੁੰਦਾ ਹੈ, ਪਰ ਤੁ ਪੜ੍ਹੇ ਲਿਖੇ ਹੈਗੇ ਤਾਂ ਤੁਸੀਂ ਇੰਨੇ ਪੈਸੇ।
ਮੈਂ ਨਾ ਭੈਣ ਮੇਰੀਏ ਇਕ ਗੱਲ ਪਤਾ ਕੀ ਹੈ, ਜਿਹੜੇ ਜ਼ਿਆਦਾ ਪੜ੍ਹੇ ਲਿਖੇ ਆ ਨਾ। ਉਹੀ ਜ਼ਿਆਦਾ ਬੇਵਕੂਫ ਹੁੰਦੇ ਆ, ਉਹੀ ਜਿਆਦਾ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਮਗਰ ਇਹ ਸਿਆਣਤਾਂ ਕਰਕੇ ਧੋਖੇ ਉਹੀ ਖਾਂਦੇ ਆ। ਦੂਜੇ ਬੰਦੇ ਧੋਖੇ ਨਹੀਂ ਖਾਂਦੇ ਹੁਣ ਤੁਸੀਂ ਵੇਖ ਲ ਹੁਣ। ਜਿਹੜਾ ਬੰਦਾ ਰੋਜ਼ ਕਮਾਉਦਾ ਨਾ ਜਿਹਨੂੰ ਪਤਾ ਕਿ ਹਾਂ ਵੀ ਥੋੜ੍ਹੇ ਦੇ ਵਿੱਚ ਆਪਾਂ ਗੁਜਾਰਾ ਕਰਨਾ। ਉਹਦੇ ਵਿੱਚ ਆਪਾਂ ਜਮਾਂ ਕਰਨਾ ਉਹ ਬੰਦਾ ਛੋਟੀ ਛੋਟੀ ਚੀਜ਼ਾਂ ਉੱਤੇ ਧਿਆਨ ਦਿੰਦਾ ਕੋਈ ਪੰਗਾ ਲੈਂਦਾ ਹੀ ਨੀ ਉਹ ਚੀਜ਼ ਨਾਲ। ਉਹ ਜਿੱਦਾਂ ਸਮਝ ਲਓ ਕਿਸੇ ਚੀਜ਼ ਦਾ ਲਾਲਚ ਵੀ ਆ ਗਿਆ ਨਾ ਉਹਨੇ ਉਹ ਚੀਜ਼ ਨੂੰ ਸੋਚਣਾ ਪਹਿਲਾਂ। ਕਿ ਕਰਾਂ ਜਾਂ ਨਾ ਕਰਾਂ ਉਹਨੇ ਦਸ ਬੰਦਿਆਂ ਕੋ ਪੁੱਛ। ਪੁਛਣਾ ਵੀ ਆ ਇਹ ਸਿਆਣੇ ਬੰਦੇ ਪੜ੍ਹੇ ਲਿਖੇ ਇਹ ਬੰਦੇ ਕਿਸੇ ਨੂੰ ਕਹਿੰਦੇ ਨੀ ਆਪਣੇ ਆਪ ਨੂੰ ਵਿਖਾਉਣ ਗੇ ਇਹੋ ਜਿਹਾ। ਕਿ ਸਾਡੇ ਵਰਗਾ ਕੋਈ ਦੁਨੀਆਂ ਚ ਹੈਗਾ ਨੀ ਆ ਪਰ ਉਹ ਬਾਅਦ ਚ ਬੇਵਕੂਫ ਬਣ ਜਾਂਦੇ ਆ। ਤੇ ਇਹੋ ਜਿਹੇ ਬੰਦੇ ਤੇ ਸ਼ਿਕਾਰ ਬਣਦੇ ਆ।
ਇਹੀ ਹੈ, ਚਲੋ ਠੀਕ ਹੈ ਤੁਹਾਨੂੰ ਮੈਂ ਕਰਦੀ ਹਾਂ ਬਾਅਦ ਚ ਕੋਲ ਓਕੇ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।